ਹੈਲੋ, ਹਾਂਜੀ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
ਹੋਰ ਦੱਸੋ? ਹਾਂਜੀ ਬ ਵਧੀਆ, ਤੁਸੀਂ ਦੱਸੋ ਕੀ ਹਾਲ ਚਾਲ
ਬਸ ਠੀਕ-ਠਾਕ, ਹੋਰ ਕੀ ਕਰਦੇ ਪਏ ਸੀਂ?
ਵਾਹ ਹੁਣ, ਹਜੇ ਰੋਟੀ ਖਾਧੀ ਸੀ ਹਮ-ਹਮ, ਬਾਅਦ ਥੋੜਾ
ਲੇਟ ਖਾਧੀ ਅੱਜ?
ਨਹੀਂ, ਓਨੇ ਵਜੇ ਖਾਧੀ, ਜਿੰਨੇ ਵਜੇ ਰੋਜ਼ ਖਾਂਦੇ ਆ ਬਾਹ ਹੁਣ ਚਾਹ ਚੂ ਪੀਣ ਦਾ ਟੇਮ ਹੋ ਗਿਆ, ਹੁਣ ਚਾਹ ਪੀ ਵ ਗੇ
ਆਈ ਸ਼ਾਮ ਵੇਲੇ ਚਾਹ ਦਾ ਹੀ ਟੈਮ ਹੁੰਦਾ
ਹਾਂਜੀ, ਹੋਰ ਤੁਸੀਂ ਖਾ ਲਈ ਰੋਟੀ?
ਹਾਂ, ਸਾਡੇ ਅੱਜ ਲੇਟ ਹੋ ਗਈ ਸੀ, ਪਰੋਣੇ ਆਏ ਹੋਏ ਸੀ ਨਾ ਤੇ ਉਹ ਹੁਨੇ-ਹੁਨੇ ਗਏ ਨੇ ਪਰੁਣੇ, ਰੋਟੀ ਫਿਰ ਅਸੀ ਤਿੰਨ ਵਜੇ ਖ ਦੀ ਹ
ਅੱਛਾ, ਪ੍ਰੋਣੇ ਕੌਣ-ਕੌਣ ਆਇਆ?
ਪ੍ਰੌਹਣੇ ਆਏ ਸੀ, ਉੱਥੋਂ ਪੰਜਾਬ ਤੋਂ ਮੇਰੀ ਭੈਣ ਸੀ, ਉਹਦੀ ਹਸਬੈਂਡ ਸੀ, ਉਹਦੀ ਸੱਸ ਸੀ, ਬੇ ਟੀ ਸੀ, ਹਾਂ ਸਾਡਾ ਅੱਜ਼ ਅਸੀਂ ਅੱਜ ਅ ਬਣਾਈ ਸੀ, ਮ ਛੋਲੇ ਦਾਲ ਬਣਾਈ ਏ ਤੇ ਨਾਲ ਅਸੀਂ ਬਣਾਏ ਪਨੀਰ ਦੀ ਭੂਰਜੀ ਨਾਲ ਬਣਾਈ, ਅਸੀਂ ਉਹ ਭਿੰਡੀ ਦੀ ਸਬਜ਼ੀ ਨਾਲ ਦਹੀਂ ਚ ਰਾਇਤਾ ਪਾਇਆ, ਬੂੰਦੀ ਦਾ ਚਾਵਲ ਮਟਰਾਂ ਵਾਲੇ ਬਣਾਏ ਨੇ ਫੁਲਕੇ ਬਣਾਏ, ਆ ਕੱਚੀ ਕੈਰੀ ਦੀ ਚਟਨੀ ਬਣਾਈ, ਸੈਲਿਡ ਕੱਟ ਕੁੱਟਿਆ, ਰੋਟੀ ਖਾਲਤੀ ਹਾਂ, ਬਸ ਦਾਲ-ਫੁਲਕਾ ਖੁਵਾਤਾ, ਹੋਰ?
ਅਸੀਂ ਵੀ ਦਾਲ ਚਾਵਲ ਬਣਾਏ ਸੀ।
ਅੱਛਾ-ਅੱਛਾ, ਆਹ ਚਾਵਲ ਤੇ ਇੱਕ ਟਾਈਮ ਖਾਧੇ ਜਾਂਦੇ ਨੇ।
ਗਰਮੀਆਂ ਵਿੱਚ ਤੇ ਵੈਸੇ ਹੀ ਰੋਟੀ ਖਾਣ ਦਾ ਦਿਲ ਨੀ ਕਰਦਾ
ਹਹ ਬੱਸ ਉਈ ਆ ਰੋਟੀ ਵੈਸੇ ਵੀ ਨਹੀਂ ਦਿਲ ਨੀ ਕਰਦਾ, ਪਾਣੀ ਪੀ-ਪੀ ਕੇ ਢੇਡ ਭਰੀ ਜਾਨੇ ਆ ਰੋਟ, ਪਿਆਸ ਜਿਆਦਾ ਲੱਗ ਹਾਂ, ਉਹ ਤਾਂ ਹੇਈ ਆ
ਹੁਣ ਸੁਸਤੀ-ਸੁਸਤੀ ਚੜੀ ਜਾਂਦੀ ਵੀ ਹੈ
ਉਹ ਤੇ ਹੈ ਹੀ ਹੈ, ਜਦ ਤੱਕ ਚਾਹ ਨੀ ਪੀਵਾਂਗੇ ਤਾਂ ਤੱਕ ਸੁਸਤੀ ਹਟਣੀ ਨੀ। ਹਾਂ, ਉਹ ਤਾਂ ਹੈ ਹੀ ਆ ਹਾਂ।
ਹੋਰ? ਤੁਸੀਂ ਦਾਲ ਦੂਲ ਕਿਵੇਂ ਬਣਾ ਲੈਂਦੇ ਹੋ ਫ
ਦਾਲ ਅਸੀਂ ਬਣਾ ਲੈਂਨੇ ਹਾਂ ਛੋਲਿਆ ਮਾਹ ਛੋਲੇ ਦੀ ਦਾਲ ਹਾਂ
ਨਾਮ ਤੇ ਹੋਏਗਾ ਹਾਂਜੀ ਹੈਂ? ਅੱਛਾ-ਅੱਛਾ।
ਹੋਰ, ਤੁਸੀਂ ਸੁਣਾਓ?
ਅੱਛਾ।
ਹਾਂ, ਹੋਰ ਵਧੀਆ। ਰਾਇਤਾ ਅਸੀ ਦਹੀਂ 'ਚ ਬੂੰਦੀ ਪਾਉਂਦੇ ਹਾਂ।
ਅੱਛਾ।
ਹਾਂ, ਓਹੀ ਦਹੀਂ ਚ ਬੂੰਦੀ ਪਾ ਕੇ ਬਸ ਉਹਦਾ ਅਸੀਂ ਵਿੱਚ ਕਾਲੀ-ਮਿਰਚ, ਨਮਕ ਪਾਉਨੇ ਆ। ਰਾਏਤੇ ਚ ਖਾ ਲੋ ਰੇ ਹੋਰ।
ਇਹ ਆਪਣੇ-ਆਪਣੇ ਹੁੰਦੇ। ਹਾਂ, ਹਾਂਜੀ।
ਹਾਂ ਟੇਸਟੀ, ਕਈ ਵੇਲੇ ਅਸੀਂ ਖੀਰਾ, ਟਮਾਟਰ ਹੋਰ ਪਿਆਜ ਪਾ ਕੇ ਉਹ ਵੀ ਬਣਾ ਲੈਂਨੇ ਆਂ। ਸਲਾਦ ਆਹ ਹਾਂ, ਉਹ ਵੀ ਰਾਇਤਾ ਬਣਾ ਲੈਂਦੇ ਆਾਂ।
ਹਾਂਜੀ, ਹਾਂਜੀ।
ਹਾਂ, ਹਾਂ, ਅਸੀ ਫੇਰ, ਐ ਤੇ ਭੈਣਜੀ
ਗਰਮੀਆਂ ਵਿੱਚ ਤਾਂ ਵੈਸੇ ਹੀ ਰਾਇਤਾ ਖਾਣਾ ਚਾਹੀਦਾ, ਠੰਡਾ ਹੁੰਦਾ।
ਹਾਂ, ਵੈਸੇ ਵੀ ਸਵਾਦ ਲੱਗਦਾ। ਰਾਏਤਾ ਹਾਂ।
ਖੁੰਬ ਨੀ ਖਾਂਦੇ।
ਅੰਬ, ਅੰਬ ਤੇ ਖਾਂਦੇ ਨੇ ਬਸ ਲਿਆਏ ਹੋਏ ਆਂ। ਫੇਰ ਅਸੀਂ ਘੱਟ ਖਾਈ ਦੇ ਨੇ ਹਾਂ।
ਚਲੋ, ਵੈਸੇ ਤੇ ਸੀਜ਼ਨ ਈ ਹੈ, ਅੰਬ ਦਾ ਹੁਣ ਐਹੀ ਸੀਜਨ ਵਿੱਚ ਵਧੀਆ ਮਿਲਦੇ ਨੇ ਅੰਬ।
ਆ ਹੋਰ
ਜੇ ਖਾਣੇ ਨੇ ਦੇ ਐ ਹੀ, ਐਸ ਹੁਣੇ ਖਾਓ ਹੈ ਟਾਈਮ
ਅੱਗੋਂ ਪਿੱਛੋਂ ਕਿਹੜੇ ਇੰਨੇ ਆਉਂਦੇ ਨੇ।
ਆਹ ਅੱਗੇ ਪਿੱਛੇ ਫੇਰ ਆਉਂਦੇ ਰਹਿਦੀ। ਗਰਮੀਆਂ ਦੇ ਆਉਂਦੇ ਨੇ
ਗਰਮੀ ਐ ਉੰਝ ਤੇ ਤੁਸੀਂ ਕੇਲਾ, ਮਿਲ ਜਾਂਦੇ ਨੇ।
ਹਾਂ, ਹਾਂ, ਕੇਲੇ, ਕਈ ਫਰੂਟ ਮਿਲ ਹੋਂਦੇ ਨੇ ਬਾਰਾਂ ਮਹੀਨੇ
ਬਾਰਾਂ ਮਹੀਨੇ, ਕਈ ਨੀ ਮਿਲਦੇ।
ਹਾਂਜੀ ਹਾਂ, ਉਹ ਤੇ ਸਰਦੀਆਂ ਵਿਚ ਹਾਂਜੀ, ਹਾਂਜੀ
ਹਾਂ, ਪਪੀਤਾ ਤੁਹਾਨੂੰ ਮਿਲ ਜਾਏਗਾ, ਬਾਰਾਂ ਮਹੀਨੇ ਖਾਮ ਹੋਆ ਮਿਲ ਜਾਏਗਾ
ਪਰ ਜਿਵੇਂ-ਮੌਸਮ ਦੇ ਹਿਸਾਬ ਨਾਲ ਆਇਆ ਫਰੂਟ, ਉਵੇਂ ਹੀ ਖਾਣਾ ਚਾਹੀਦਾ। ਜਿਵੇਂ-ਕਈ ਹੁੰਦੇ ਨੇ ਨਾ ਫਰੋਜਨ ਕਰਕੇ ਰੱਖ ਲੈਂਦੇ ਨੇ। ਉਹ ਨਹੀਂ ਖਾਣੇ ਚਾਹੀਦੇ। ਹੋਰ ਘੁੰਮਨ ਨੀ ਗਏ ਐਸ ਵਾਰ ਕਿਧਰੇ
ਉਹ, ਉਹ ਤੇ ਬੇਸ ਐ, ਨਾ ਅਸੀਂ ਐਦਕੀ ਔ ਨੀ ਗਏ ਇਧਰ, ਨਾ ਕਿੱਧਰ ਨੀ ਗਏ--ਉੱਥੇ ਗਏ ਸੀ ਅਸੀਂ, ਉੱਥੇ ਉਹ ਲੱਗਿਆ ਹੋਯਾ ਸੀ ਤੇ ਫਨ-ਫੇਅਰ ਲੱਗਦਾ ਨਾ।
ਅੱਛਾ।
ਝੂਲੇ, ਉਸ ਨਾਲ ਉਹ ਵੇਖ ਕੇ ਆਏ ਆ। ਹਾਂ, ਹਾਂ, ਫਨ- ਫੇਅਰ ਵੇਖ ਕੇ ਆਏ ਆਂ। ਹਾਂ, ਅੰਦਰ ਝੂਲੇ ਸੀ, ਬੱਚਿਆਂ ਦੇ ਅੰਦਰ ਸੇਲ ਵਾਲੀ ਚੀਜ਼ਾਂ ਸੀ, ਕਲਿਪ ਲੱਗੇ ਹੋਏ ਸੀ। ਖਾਣ-ਪੀਣ ਦਾ ਸਮਾਨ ਸੀ, ਕੋਲਡ ਡਰਿੰਕ ਸੀ, ਹੋਰ ਆਪਣਾ ਸਾਰਾ ਕੁਛ ਸੀ ਹਾਂ। ਕੋਈ ਗੇਮਾਂ ਸੀ ਬੱਚਿਆਂ ਦੀਆਂ, ਲੱਗੀਆਂ ਹੋਈਆਂ ਝੂਲੇ ਲੱਗੇ ਲੱਗੇ ਹੋਏ ਸੀ, ਬਸ ਇਹੀ ਲੱਗਿਆ ਹੋਇਆ ਸੀ ਉੱਥੇ। ਅਸੀਂ ਝੂਲੇ ਨੀ ਲੇ। ਹਾਂ ਅਸੀਂ ਝੂਲੇ ਨੀ ਲਏ ਹਾਂ, ਬਸ ਅੰਦਰ ਬੱਚਿਆਂ ਨੇ ਹਾਂ ਬੱਚਿਆਂ ਨੇ ਝੂਲੇ ਲਏ ਨੇ, ਫੇਰ ਅਸੀਂ ਥੋੜ੍ਹਾ ਬੋਤਾ ਕੋਲਡ ਡਰਿੰਕ ਵਗੈਰਾ ਪੀਤੀ ਉਥੇ ਫੇਰ ਅਸੀਂ ਘਰ ਆਏ ਆ, ਫਿਰ ਰਸਤੇ ਵਿੱਚ ਮੋਮੋਸ ਲੇ ਨਾਲ ਡੋਸਾ ਖਾ ਕੇ ਘਰ ਆਏ, ਉਥੇ ਅੰਦਰ ਤੇ ਬੜੀ ਮਹਿੰਗੀ ਚੀਜ਼ ਸੀ।
ਉਦਾ ਅੰਦਰ- ਅੰਦਰ ਚੀਜ਼ ਤੇ ਓਨੇ ਦੀ ਹੁੰਦੀ ਐ, ਉਹ ਪਾਰਕ ਵਾਲਿਆਂ ਨੂੰ ਵੀ ਦੇਣਾ ਪੈਂਦਾ। ਨਾਲੇ ਵਿੱਚੋਂ ਫਿਰ, ਉਹ ਫੇਰ ਉਹਨਾਂ ਨੂੰ ਵੀ ਆਪਣਾ ਵੀ ਮਹਿੰਗਾ ਤੇ ਪੈਂਦਾ ਈ ਐ।
ਹੋਰ ਅਸੀਂ ਬਾਹਾਰ ਈ ਖਾਵਾਂਗੇ। ਫਿਰ ਅੰਦਰ ਅਸੀਂ ਬਸ ਕੋਲਡ ਡ੍ਰਿੰਕ ਲਈ ਸੀ ਹਾਂ। ਸੋਡਾ ਲਿਆ ਸੀ ਅੰਦਰੋਂ ਬਸ, ਸੋਡਾ ਪੀ ਕੇ ਫੇਰ ਘਾਰ ਆ ਗਿਆ। ਫੇਰ ਅਸੀਂ ਰਾਤੀ ਫੇਰ ਡੋਸਾ ਬਾਹਰੋਂ ਹੀ ਖਾ ਲਿਆ ਸੀ। ਖਾ ਕੇ ਫਿਰ ਘਰ ਆ ਗੇ ਹਾਂ, ਬਸ ਥੋੜੀ ਡਰਾਈਵ ਹਾਂ
ਡੋਸਾ ਚਟਨੀ- ਚੁਟਨੀ ਵਾਲਾ ਹੋਣਾ, ਚਟਨੀ ਦੇ ਨਾਲ ਖਾਣ ਵਾਲਾ।
ਡੋਸਾ ਸਾਂਬਰ ਸੀ ਨਾਲ, ਉਹ ਸੀ ਆਪਣੀ ਚਟਨੀ ਸੀ, ਸੋਸ ਸੀ, ਹਾਂ ਔਰ ਨਾਰੀਅਲ ਦੀ ਚਟਨੀ ਸੀ ਬੜੀ ਟੇਸਟੀ ਬਣਾਦੇਣ ਨੇ ਸਾਡੇ ਇੱਥੇ।
ਆਹੋ ਸਮਝ ਗਿਆ ਐ ਸਾਊਥ
ਗਿਆ ਸਾਊਥ ਇੰ ਡਿਆ ਹਾਂ ਉਹ- ਉਹ ਸੀ ਬਹੁਤ ਵਧੀਆ ਸਾਂਬਰ ਬਣਾਇਆ ਹੋਇਆ ਸੀ ਉਹਨਾਂ ਨੇ। ਸਬਜ਼ੀਆਂ- ਸੁਬਜੀਆਂ ਪਾ ਕੇ ਨਾ ਸਾਂਬਰ ਬਣਾਇਆ ਹੋਇਆ ਸੀ।
ਹੂੰ
ਫੇਰ ਉਸ ਤੋਂ ਬਾਅਦ ਕੁਲਫ਼ੀ ਖਾ ਕੇ ਫੇਰ ਅਸੀਂ ਘਰ ਆ ਗਏ ਆ। ਵੈਸ ਕੋਈ, ਹੋ ਇੰਜੋਏਮੈਂਟ ਹੋ ਗਿਆ ਨਾਲੇ ਬੱਚੇ ਵੀ ਖੁਸ਼ ਹੋ ਗੇ।
ਇੰਜੋਏਮੈਂਟ ਵੀ ਕਰਨਾ ਚਾਹੀਦਾ।
ਹਾਂ
ਸਾਰਾ -ਸਾਰਾ ਦਿਨ ਕੰਮ ਤੇ ਲੱਗੇ ਰਹਿੰਨੇ ਆ।
ਹਾਂ ਓ ਤੇ ਹੈ ਈ ਏ। ਫੇਰ ਅਸੀਂ ਘੁੰਮ ਫਿਰ ਕੇ ਬੱਚਿਆਂ ਨੂੰ ਖੁਸ਼ ਕਰਾ ਕੇ ਫੇਰ ਘਾਰ ਆ ਗੇ। ਉਹ ਫਿਰ ਅੱਜ ਪਰੋਣੇ ਆਏ ਹੋਏ ਸੀ। ਹੁਣ ਗੇ ਨੇ, ਆਹੋ। ਹਾ, ਹੁਣ ਹੋ ਗੇ ਤੇਰੇ ਆਏ ਸੀ ਤੇਰੇ ਘਰ ਘਰ ਗਏ ਨੇ, ਹੁਣ ਉਨ ਕੋਈ ਆਉਂਦਾ ਕੋਈ ਜਾਂਦਾ ਪਿਆ। ਹੁਣ ਅਗਲੇ ਸ਼ਨੀਚਰ ਹੁਣ ਤੇ ਗੇ। ਉਹੀ ਨਾ, ਹੋਣ ਗਏ ਨੇ ਕਿਸੇ ਹੋਰ ਦੇ ਘਰ ਮਿਲਣ, ਕਹਿੰਦੇ ਕੱਲ ਆਵਾਂਗੇ ਮੈਂ ਚਲੋ ਕੱਲ ਆ ਜੀਓ।
ਹਾਂ ਹੁਣ ਸਾਰਿਆਂ ਨਾਲ ਮਿਲਣਾ ਹੁੁੰਦ
ਹਾਂ ਉਹ ਫਿਰ ਕੱਲ ਕਹਿੰਦੇ, ਹਾਂ ਉਹ ਫੇਰ ਕਹਿੰਦੇ ਕੱਲ ਆਵਾਂ ਗੇ, ਮੈਂ ਕਿਹਾ ਚਲੋ ਠੀਕ ਏ ਕੱਲ ਆ ਜੀਓ।
ਹਾਂ, ਵਧੀਆ।
ਤੁਸੀਂ ਨੀ ਗਏ ਘੁੰਮਣ?
ਨਾ ਗਏ ਨੀ ਘੁੰਮਣ, ਗਰਮੀ ਕਰਕੇ ਜਾਂਦੇ ਨੀ। ਉਤੋਂ ਹਜੇ ਛੁੱਟੀਆਂ ਵੀ ਪਈਆਂ।
ਹਾ
ਨਾਲੇ ਘੁੰਮਣ-ਫਿਰਨ ਦਾ ਸ਼ੌਕ ਹੀ, ਨਹੀਂ ਐ।
ਹਾਂ
ਦਿੱਲ‌ ਈ ਨੀ, ਗਏ ਨੀ ਕਿਤੇ ਨਾਲੇ ਅਸੀਂ ਇੱਕ ਡੋਗੀ ਰੱਖ ਯਾਰਾਂ ਨੂੰ ਛੱਡ ਕੇ ਨਹੀਂ ਜਾ ਸਕਦੇ।
ਆ ਅੱਛਾ, ਤੁਹੀ ਤੁਰਗੇ?
ਆਂ
ਕਿੱਥੋਂ ਆਇਆ ਆ ਏ?
ਹਾਂਜੀ-ਹਾਂਜੀ। ਅਸੀਂ ਲੈਬਰਾ ਰੋੱਖਿਆ ਦਾ, ਤਿੰਨ ਸਾਲ ਦਾ ਹੋਗਿਆ।
ਲੈਬਰਾਂ ਰੱਖਿਆ ਹੋਇਆ, ਅੱਛਾ ਫ ਮੇਲ ਆ ਫੀਮੇਲ ਏ?
ਫੀਮੇਲ ਵੇ ਬੜੀ ਹੈਲਦੀ ਵੇ।
ਫੀਮੇਲ ਏ?
ਫੀਮੇਲ ਵੇ, ਫੀਮੇਲ।
ਅੱਛਾ। ਉਹਨ ਤੇ ਫਿਰ, ਅੱਛਾ ਫੀਮੇਲ ਏ, ਫਿਰ ਉਹਨੂੰ ਸੈਰ-ਸੂਰ ਕਰਾਇਆ ਕਰੋ ਨਾ। ਅੱਛਾ, ਪੈਦਲ ਤੁਰਾਇਆ ਕਰੋ ਨਾ।
ਬਸ ਫੀਮੇਲ ਜਿਹੜੇ ਹੁੰਦੇ ਨੇ, ਨਾ ਐ ਥੋੜੇ ਸੁਸਤ ਟਾਈਪ ਦੇ ਹੁੰਦੇ ਨੇ। ਜਿਹੜੇ ਮੇਲ ਹੁੰਦੇ ਨੇ ਨਾ, ਉਹ ਤੇ ਭੱਜਦੇ ਰਹਿੰਦੇ ਨੇ। ਉਹ ਤੇ ਭਾਜ-ਭਾਜ ਕੇ ਪਤਲੇ ਹੋ ਜਾਂਦੇ ਨੇ।
ਹਾਂ
ਤੇ ਜਿਹੜੇ ਆ ਫੀਮੇਲ ਹੁੰਦੀਆ, ਐ ਬਹਿ ਜਾਂਦੀਆ ਇੱਕ ਹੋ ਜਗ੍ਹਾ ਤੇ। ਹੁਣੀ ਵੀ ਸੁੱਤੀ ਹੋਈ ਏ, ਫਿਰ ਮੋਟਾਪਾ ਹੀ ਵੱਧਦਾ ਪਿਆ ਵੇ।
ਆ ਉਹ ਤੇ ਹੈਹੀ ਏ, ਮ੍ਹੋਟਾਪਾ ਹੀ ਵਧਣਾ ਇਹਨਾਂ ਦਾ ਫਿਰ। ਬਹਿ-ਬਹਿ ਕੇ ਖਾਣਾ ਬਹਿ-ਬਹਿਕੇ ਹਗਣਾ। ਤੇ ਫੇਰ, ਇਹਨਾਂ ਨੇ ਤੁਰਨਾ ਤੇ ਹੈ ਨੀ ਕਿਧਰੇ। ਫਿਰ ਮੋਟਾਪੇ ਈ ਵੱਧਣੇਨ, ਹਾਂ, ਐਕਸਰਸਾਈਜ਼ ਕਰਨੀ ਨੀ ਇਹਨਾਂ ਨੇ।
ਹਾਂ।
ਪਰ ਰੱਖ ਲਓ ਨਾ, ਜੁੰਮੇਵਾਰੀ ਬੜੀ ਏ ਇਹਨਾਂ ਦੀ।
ਬੜੀ। ਕਿਧਰੇ ਘੁੰਮਣ ਜਾਣਾ ਹੋਏ, ਕਿਧਰੇ ਜਾਣਾ ਪੈਜੇ ਐਮਰਜੈਂਸੀ ਸੋਚਣਾ ਪਹਿਲੇ ਪਏਗਾ।
ਇਹਨ ਤੇ ਸੋਚਣਾ ਪੈਂਦਾ, ਹਾਂ, ਓ ਤੇ ਹੈਹੀ ਏ, ਫਿਰ ਅਪਣੇ-ਆਪ ਖਾਂਦੇ ਵੀ ਨੀ ਨਾ ਰੋਟੀ।
ਨਾਂ, ਨਰਾਜ਼ ਹੋ ਜਾਂਦੇ ਨੇ, ਕੁੱਛ ਕਹਿਦੋ ਇਹਨਾਂ ਨੂੰ।
ਬੜਾ ਫਰਕ ਪੈਂਦਾ ਇਹਨਾਂ ਨਾਲ ਨਾ ਰਹਿ ਕੇ, ਇਹਨਾਂ ਨੂੰ ਫੇਰ ਵੱਖਰੇ ਈ ਚਾਹੀਦਾ ਸਾਰਾ ਕੁਛ, ਏਸੀ ਤੋ ਬਗੈਰਾ ਰਹਿੰਦੇ ਨੀ। ਪੱਖੇ ਤੋ ਬਗੈਰ ਰਹਿੰਦੇ ਨੀ ਹੈਗੇ, ਜਗ੍ਹਾ ਚਾਹੀਦੇ ਇਹਨਾਂ ਨੂੰ ਗਰਮੀ ਵੀ ਬੜੀ ਲੱਗ
ਗਰਮੀ ਬੜੀ ਲੱਗਦੀ ਏ ਇਹਨਾਂ ਨੂੰ, ਏਸੀ ਚਾਹੀਦਾ, ਪੱਖਾ ਚਾਹੀਦਾ।
ਹੈਹੀਏ, ਇਹਨਾਂ ਨੂੰ ਤੇ ਫੇਰ ਵੱਖਰਾ ਹੋਣਾ ਚਾਹੀਦਾ ਕੋਈ ਹਿਸਾਬ-ਕਤਾਬ। ਵਧੀਆ ਜੇਆ ਕਮਰਾ ਹੋਵੇ ਇਹਨਾਂ ਦਾ ਵੱਖਰਾ ਜੇਆ,
ਇਹਨਾਂ ਨੂੰ ਤੇ ਤਾਂ ਰੱਖੇ ਬੰਦਾ, ਵੱਡਾ ਘਰ ਹੋਏ ਬਾਹਰ, ਜਿਵੇਂ ਗਰਾਊਂਡ ਥੋੜਾ ਜਿਹਾ ਹੋਵੇ,
ਐਨਾਂ ਜਗ੍ਹਾ ਵੀ ਜ਼ਿਆਦਾ ਹੁੰ ਹੁੰਦੀ ਹਨਾ,
ਹਾਂਜੀ ਯਾਰ ਵੱਡੀ ਨਸਲਾਂ ਜਿਹੜੀਆਂ ਹੁੰਦੀਆਂ ਨੇ, ਇਹਨਾਂ ਨੂੰ ਵੱਡੀ ਜਗ੍ਹਾ ਚਾਹੀਦੀ ਹੁੰਦੀ,
ਉਹ ਤੇ ਹੈ ਹੀ ਆ, ਚਲੋ ਠੀਕ ਹੈ, ਮੈਂ ਫਿਰ ਬਾਅਦ ਚੋਂ ਕਰਨੀ ਆ ਤੁਹਾਨੂੰ, ਹੋਰ ਠੀਕ ਏ ਠੀਕ -ਠੀਕ ਓਕੇ ਸਤ ਸ਼੍ਰੀਕਾਲ।